ਸ਼ਸ਼੍ਰੀ ਅਕਾਲ ਜੀ।
ਸ਼ਸ਼੍ਰੀ ਅਕਾਲ ਜੀ ਠੀਕ ਹੋ।
ਹਾਂਜੀ, ਹਾਂਜੀ ਵਧੀਆ ਤੁਸੀਂ ਦੱਸੋ। ਕੀ ਹਾਲ ਚਾਲ।
ਵਧੀਆ, ਵਧੀਆ। ਹੋਰ ਕੀ ਕਰਦੇ।
ਬੱਸ ਕੁਛ ਨੀ, ਰੋਟੀ ਪਾਣੀ ਖਾ ਕੇ ਹਟੀ ਸੀ।
ਅਛ ਬਸ ਮੈ ਵੀ ਹਾਲੇ ਰੋਟੀ ਰੋਟੀ। ਹਾ ਹਾਂਜੀ, ਹਾਂਜੀ ਸਭ ਠੀਕ ਨੇ, ਤੁਸੀਂ ਦੱਸੋ।
ਮੈਂ ਵਧੀਆਂ ਵਧੀਆ, ਹੀ।
ਹਾਂਜੀ।
ਮੈਂ ਕਿਹਾ, ਅੱਜ, ਕਿਸੀ ਉਸ ਤੇ ਗੱਲ ਕਰ ਲਈਏ, ਮੈਂ ਕਿਹਾ ਖਾਣ ਪੀਣ ਬਾਰੇ, ਹੂੰ। ਅੱਜ-ਕੱਲ ਲੋਕੀ ਬਾਹਰ ਦਾ ਕਿੰਨਾ ਖਾ ਰਹੇ ਨੇ ਨਾ ਹਨਾ।
ਹਾਂਜੀ ਸਹੀ ਗੱਲ ਹੈ, ਕਿਉਂਕਿ ਹੁੰਦੀ ਹੋ ਛੁੱ ਜਾ ਅਸੀਂ ਸਭ ਬੱਚਿਆਂ ਦੀ ਜੂਨ ਵਿੱਚ ਵੀ ਕੁਛ ਗਰਮੀ ਵਗੈਰਾ ਵੀ ਨੀ ਕੀਤੀ। ਨਾ ਤੇ ਵੈਸੇ ਕਿੱਧਰ ਜਾ ਵੀ ਨਹੀਂ ਪਾਏ ਫਿਰ ਬੱਚੇ ਕਹਿੰਦੇ ਨੇ ਕਿ ਸਾਨੂੰ ਕੁਛ ਅੱਛਾ ਖਿਲਾਓ ਫਿਰ ਉਹਨਾਂ ਨੂੰ ਫਾਸਟ ਫੂਡ ਹੀ ਪਸੰਦ ਆਂਦਾ ਹੈ ਕਿ ਨਹੀਂ ਫਾਸਟ ਫੂਡ ਹੀ ਖਾਣਾ ਗਾ ਅਸੀਂ। ਤੇ ਫਿਰ ਅਗਰ ਅਸੀਂ ਮੈਦਾ ਖਾ ਰਹੇ ਹਾਂ ਰੋਜ਼।
ਹਾਂਜੀ-ਹਾਂਜੀ, ਬਾਹਰ ਦਾ ਤਾਂ ਖਾਣਾ ਦੇਖੋ ਜੀ, ਹਾਂਜੀ -ਹਾਂਜੀ ਬਾਹਰ ਦਾ ਖਾਣਾ ਕਿੰਨਾ ਵਾ ਸਾਨੂੰ ਬਿਮਾਰੀਆਂ ਲਗਵਾਉਂਦਾ ਜੀ, ਹਾਂਜੀ-ਹਾਂਜੀ ਬਿਮਾਰੀਆਂ ਲਗਾਉਂਦੀ। ਹੁਣ ਤੁਸੀਂ, ਫੇ ਹਸਪਤਾਲ ਚ ਚਲੇ ਜਾਓ ਕਿੰਨੇ ਜਣੇ ਬੈਠੇ ਹੋਣਗੇ ਬਿਮਾਰੀ, ਇਨੇ ਇਹ ਤਾਂ ਹੈ ਜੀ ਬਾਹਰ ਦੇ ਖਾਣੇ ਖਾਣ ਨਾ
ਹਾਂਜੀ-ਹਾਂਜੀ।
ਇੰਨੀ ਤਬੀਅਤ ਖ਼ਰਾਬ ਹੁੰਦੀ ਹੈ ਸਾਡੀ ਬਾਹਰ ਦਾ ਖਾਣਾ ਖਾ, ਸਾਨੂੰ ਸਾਨੂੰ ਦੂਰ ਰਹਿਣੇ ਚਾਹੀਦੇ ਬਾਹਰ ਦੇ ਖਾਣੇ ਤੋਂ ਘਰ ਦਾ ਹੀ ਵਧੀਆ ਖਾਣਾ ਖਾਣਾ ਚਾਹੀਦਾ ਸਾਨੂੰ ਤਾਂ,
ਹਾਂਜੀ-ਹਾਂਜੀ।
ਹੁਣ ਜਿਵੇਂ ਕਿ ਕਹਿਦੇ ਨੇ ਬਾਹਰ ਹੁਣ ਇੱਧਰ ਸਾਡੇ ਇੱਧਰ ਵੀ ਹੈਗਾ ਸੀ ਕੁਛ ਐਸਾ ਕੁ ਕੀ ਕਿਸੀ ਨੇ ਉਸੇ, ਅ ਇੱਕ ਮਤਲਬ ਇੱਕ ਅੰਕਲ ਸੀ ਬਹੁਤ ਬਜ਼ੁਰਗ ਜਾ, ਉਹ ਨਾ ਰੋਜ਼ ਸਮੋਸਾ ਖਾਂਦਾ ਸੀ ਗਾ ਉਹਨੇ ਰੋਜ਼ ਸਮੋਸਾ ਖਾਣਾ ਹੀ ਖਾਣਾ ਹੁੰਦਾ-ਹੁੰਦਾ ਓਦੋ ਉਹਨੇ ਰੋਜ਼ ਖਾਣਾ ਡੇਲੀ ਡੇਲੀ ਉਹਦਾ ਰੂਟੀਨ ਸੀ ਕਿ ਉਹਨੇ ਰੋਜ਼ ਖਾਣਾ ਹੀ ਖਾਣਾ ਰੋਜ਼ ਖਾਣਾ ਉਹਨੇ ਫੇਰ ਐਵੇਂ ਕਰਦੇ-ਕਰਦ ਨਾ ਇੱਕ ਟਾਈਮ ਤੇ ਉਹਦੀ ਇੰਨੀ ਜ਼ਿਆਦਾ ਤਬੀਅਤ ਸੀਰੀਅਸ ਹੋ ਗਈ। ਤੇ ਡਾਕਟਰ ਨੇ ਕਿਹਾ ਅਗਰ ਹੁਣ ਵੀ ਅਗਰ ਮੈਦਾ ਬੰਦ ਨਾ ਕੀਤਾ ਤਾਂ ਫਿਰ ਇਹਨਾਂ ਦੀ ਜਾਨ ਜਾ ਸਕਦੀ ਐ।
ਤੇ ਕਿਉਂਕਿ ਮੈਦਾ ਡਾਇਜੈਸਟ ਤਿੰਨ ਦਿਨ ਚ ਹੁੰਦਾ ਹੈ। ਅਗਰ ਅਸੀਂ ਇੱਕ ਦਿਨ ਮੈਦਾ ਮੈਦਾ ਖਾ ਰਹੇ ਹਾਂ ਅਤੇ ਉਹ ਤਿੰਨ ਦਿਨ ਬਾਅਦ ਹੀ ਡਾਇਜੈਸਟ ਹੋਏਗਾ ਤਿੰਨ ਦਿਨ ਬਾਅਦ ਪਚੇਗਾ ਤਾਂ ਜਾ ਕੇ ਤੁਹਾਨੂੰ ਬਾਅਦ ਵਿੱਚ ਖਾਣਾ ਚਾਹੀਦਾ ਹੈ ਫਿਰ-ਫਿਰ ਵੀ ਉਹ ਓ ਹੋਸਪਿਟਲ ਵਿੱਚ ਐਡਮਿਟ ਹੋਏ ਇੰਨੀ ਉਹਨਾਂ ਨੂੰ ਨਲੀਆਂ ਲਗੀਆਂ ਵਗੈਰਾ-ਵਗੈਰਾ। ਫੇਰ ਵੀ ਥੋੜੇ ਦਿਨ ਹੋਸਪਿਟਲ ਚ ਰਹਿ ਕੇ ਆਏ ਪਰ ਫੇਰ ਵੀ ਉਹਨਾਂ ਨੇ ਮੈਦਾ ਖਾਣਾ ਨਹੀਂਵ ਛੱਡਿਆ ਫਿਰ ਉਹਨਾਂ ਦੀ ਡੈਥ ਹੀ ਹੋ ਗਈ।
ਜੇ ਆਪਾਂ ਜ਼ਿਆਦਾ ਮੈਦਾ ਖਾਣਗੇ ਸਾਨੂੰ ਦੇਖੋ ਸਾਹ ਦੀ ਵੀ ਪ੍ਰੋਬਲਮ ਹੋਏਗੀ ਇਹਦੇ ਨਾਲ ਕਿਉਂਕਿ ਉਹ ਛਾ ਛਾਤੀ ਚ ਜੰਮ ਜਾਂਦਾ ਉਹ ਠੀਕ ਏ ਆਪਾਂ ਕੁਝ ਖਾਣਗੇ ਉਹ ਪੂਰਾ ਸਾਡਾ ਪਾਚਨ ਨੀ ਹੋਏਗਾ ਅੱਛੀ ਤਰ੍ਹਾਂ।
ਹਾਂਜੀ।
ਜੇ ਆਪਾਂ ਮੈਦਾ ਖਾਂਦੇ ਹਾਂ ਸਾਡਾ ਉਹ ਪਾਚਨ ਨਹੀ ਹੁੰਂਦਾ ਕਿਉਂਕਿ ਆਪਾਂ ਮੈਦਾ ਬਾਹਰ ਦਾ ਖਾ ਕੇ ਫਿਰ ਆਪਾਂ ਲੇਟ ਜਾਂਦੇ ਹਾਂ ਬੈੱਡ ਤੇ
ਹਾਂ ਸਹੀ ਗੱਲ ਹੈ, ਇਹ ਵੀ ਨੀ ਹੈ ਕਿ ਸੈਰ ਕਰੀਏ ਨਾਲੇ ਕਿ ਲੇਟ ਹੋਰ, ਜ਼ਿਆਦਾਤਰ ਬੱਚੇ ਖਾਂਦੇ ਵੀ ਸ਼ਾਮ ਨੂੰ ਨੇ। ਆ ਕੇ ਨਾਲ ਲੇਟ ਜਾਣਗੇ ਤੇ ਉਹ ਚੀਜ਼ ਗਲਤ ਹੈਗੀ ਐ। ਉਹ ਫਿਰ ਬੱਚੇ ਤਾਂ ਇਹ ਨਹੀਂ ਪਹਿਲੀ ਇੰਨੀ ਤਿੰਨ ਦਿਨ ਤੱਕ ਡਾਇਜੈਸਟ ਹੁੰਦਾ ਅਗਰ ਅਸੀਂ ਉਹ ਲੇਟ ਵੀ ਜਾਂਦੇ ਆ ਖਾ ਕੇ। ਫੇਰ ਤੇ ਬਹੁਤ ਮੁਸ਼ਕਿਲ ਨਾਲ ਉਹ ਪਚਦਾ ਹੈਗਾ।
ਤਾਂਹੀ ਕਹਿੰਦੇ ਕਿ ਓਵੇਂ ਘਰ ਦਾ ਖਾਣਾ-ਖਾਣਾ ਚਾਹੀਦਾ ਕਿਉਂਕਿ ਉਹ ਸਾਫ਼-ਸੁਥਰਾ ਹੁੰਦਾ। ਠੀਕ ਐ ਘਰ ਦਾ ਖਾਣਾ ਸਭ ਤੋਂ ਵਧੀਆ ਹੁੰਦਾ ਤੁਹਾਨੂੰ ਤਾਕਤ ਵੀ ਦਿੰਦੇ, ਬਾਹਰ ਦਾ ਖਾਣਾ ਕਿਹੜਾ ਸਾਨੂੰ ਤਾਕਤ ਦੇ ਰਿਹਾ, ਓ ਵੀ ਬਸ ਸਾਡਾ ਮੋਟਾਪਾ ਤੇ ਸਰੀਰ ਨੂੰ ਹੀ ਬਿਮਾਰ ਕਰ ਰਿਹਾ ਸਾਨੂੰ।
ਹਾਂਜੀ, ਬਸ ਐਵੇਂ ਹੀ ਆ। ਸਭ ਕੁਛ ਐਵੇਂ ਹੀ ਚੱਲ ਰਿਹਾ ਬਸ ਸਾਨੂੰ ਤੇ ਖਾਣਾ ਹੀ ਨਹੀਂ ਚਾਹੀਦਾ ਫਾਸਟ ਫੂਡ। ਜ਼ਿਆਦਾ ਨੀ ਮਤਲਬ ਅਗਰ ਖਾਣਾ ਈ ਏ। ਕਿਉਂਕਿ ਹੁਣ ਹਰ ਕੋਈ ਖਾਂਦਾ ਏ, ਸਭ ਖਾਂਦੇ ਨੇ ਠੀਕ ਐ ਸਭ ਕੋਈ ਵੀ ਖਾਏ ਬਿਨਾ ਰਹਿ ਨਹੀਂ ਸਕਦਾ ਜੇ ਖਾਣਾ ਐ ਠੀਕ ਐ ਖਾਓ, ਮਹੀਨੇ 'ਚ ਇੱਕ ਵਾਰੀ ਉਸ ਤੋਂ ਦੋ ਵਾਰ ਹੋ ਜਾਣਾ ਚਾਹੀਦਾ ਉਸ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ।
ਹਾਂਜੀ।
ਜੇ ਖਾਣੇ ਆ ਮਹੀਨੇ ਚ ਇੱਕ ਅੱਧੀ ਵਾਰ ਖਾਂਦੇ ਆ ਸਾਨੂੰ ਵੀ ਪਤਾ ਕਿ ਕਿੰਨਾ ਬਿਮਾਰ ਕਰਦਾ ਐ ਦੇਖੋ ਜੀ ਫਾਸਟ ਫੂਡ। ਠੀਕ ਆ, ਬਿਮਾਰੀਆਂ ਕਿੰਨੀਆਂ ਤੁਸੀਂ ਪੀ ਜੀ ਆਈ ਚ ਚਲੇ ਜਾਉ? ਕਿੰਨੇ ਬੱਚੇ ਬੈਠੇ ਹੋਣਗੇ ਉੱਥੇ, ਇਸ ਕਰਕੇ ਬਾਹਰ ਖਾਣਾ
ਪਹਿਲੇ ਬੱਚੇ ਹੀ ਦਿਖਦੇ ਨੇ ਅੱਜ-ਕੱਲ੍ਹ ਦੀ ਜਨਰੇਸ਼ਨ ਏ ਸਾਡੀ ਅੱਜ ਕੱਲ ਦੀ ਜੋ ਜਨਰੇਸ਼ਨ ਏ ਉਹ ਬੜੀ ਜਲਦੀ ਕਹਿੰਦੇ ਨੇ ਕਿ ਬੜੀ ਜਲਦੀ ਖ਼ਤਮ ਹੋ ਜਾਏਗੀ ਕਿਉਂਕਿ ਉਹ ਇੰਨਾ ਮਤਲਬ ਇਤਨਾ ਕੁਛ ਖਾ ਰਹੇ ਨੇ ਬਾਹਰ ਦਾ। ਜ਼ਿਆਦਾ ਉਹ ਤੇ ਹਾਂ ਜੋ ਪਹਿਲੇ ਟਾਈਮ ਦੀ ਜਨਰੇਸ਼ਨ ਹੈਗੀ ਸੀ। ਉਹਨਾਂ ਨੇ ਇੰਨਾ ਅੱਛਾ ਖਾਣਾ ਖਾਇਆ। ਕਿ ਰੋਟੀ ਹੀ ਖਾਂਦੇ ਸੀ, ਉਹਨਾਂ ਦੇ ਟਾਈਮ ਤੇ ਸਭ ਚੀਜ਼ਾਂ ਹੈ ਹੀ ਨਹੀਂ ਸੀ।
ਉਹੀ ਐ ਨਾ ਅੱਜ-ਕੱਲ ਦੇਖੋ ਸਾਰੇ ਬੱਚੇ ਬਾਹਰ ਦਾ ਹੀ ਖਾਣਾ ਖਾ ਰਹੇ ਨੇ ਜ਼ਿਆਦਾ ਘਰ ਘਰ ਦੀ ਤਾਂ ਉਹਨੂੰ ਰੋਟੀ ਸਵਾਦ ਹੀ ਨਹੀਂ ਲੱਗਦੀ।
ਹਾਂਜੀ।
ਹਾਂਜੀ, ਜੇਕਰ ਘਰ ਘਰ ਵੀ ਬਣਾ ਕੇ ਦੇ ਦਈਏ। ਉਹ ਵਾਲਾ ਸਵਾਦ ਨਹੀਂ ਆਇਆ ਜਿਹੜਾ ਬਾਜ਼ਾਰ ਚ ਆਉਂਦਾ ਐਂਝ ਕਹਿੰਦੇ ਨੇ ਫਿਰ ਬੱਚੇ।
ਹਾਂ ਸਹੀ ਗੱਲ ਆ ਪਰ ਫੇਰ ਵੀ ਕੀ ਕਰੀਏ ਹੁਣ ਅਗਰ ਖਾਣਾ ਹੀ ਐ ਕੁਛ ਤੇ ਘਰ ਵੀ ਬਣਾ ਕੇ ਖਾ ਸਕਦੇ ਆ ਕਿਉਂਕਿ ਜੇਕਰ ਅਸੀਂ ਘਰ ਖਾ ਰਹੇ ਹਾਂ ਤਾਂ ਆਪ ਆਪਾਂ ਬਿਲਕੁਲ ਸਾਫ਼-ਸੁਥਰੇ ਭਾਂਡੇ 'ਚ ਬਣਾਵਾਂਗੇ। ਬਿਲਕੁਲ ਧੋ ਕੇ ਅੱਛੀ ਤਰ੍ਹਾਂ ਠੀਕ ਆ ਔਰ ਅਗਰ ਬਾਹਰ ਉਹ